ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਹੋਰ ਕਿਵੇਂ ਓ? ਹਾਂਜੀ ਮੈਂ ਵਧੀਆ, ਤੁਸੀ ਦੱਸੋ, ਹੋਰ ਕੀ ਕਰਦੇ ਸੀ ਜੀ?
ਕੁਝ ਨਹੀਂ, ਬਸ ਫ੍ਰੀ। ਹੁਣ ਬਸ ਮੈਂ, ਰੀਲ ਸਕਰੋਲ ਕਰ ਰਹੀ ਸੀ, ਮੈਂ ਅੱਜ ਦੇਖਿਆ ਵੀ ਮੈਂ ਕਿਹਾ ਫੈਸ਼ਨ ਬਹੁਤ ਚੇਂਜ ਹੋਗਿਆ, ਪਹਿਲਾ ਨਾਲੋਂ।
ਹਾਂਜੀ, ਹੁਨ ਦੇਖੋ ਅੱਜ-ਕੱਲ ਦੇਖੋ ਜੀ ਆਪਾ, ਮਤਲਬ ਫੇਸ ਤੇ ਵੀ ਲੋਕ ਕਿੰਨਾ ਕੁਝ ਲਗਾਉਂਦੇ ਆ, ਅਲੱਗ-ਅਲੱਗ ਪੈਕ ਦੀਆ ਬੀਮਾਂ ਜਿਵੇਂ, ਹੁਣ ਆਪਾਂ ਕੱਪੜੇ ਵੀ ਖਰੀਦਣ ਜਾਂਨੇੇ ਆ ਨਾ, ਦੇ
ਹੁਣ ਨਾ, ਮਤਲਬ ਇਹ ਨੀ ਤੇ ਪਤਾ ਲੱਗ ਰਿਹਾ ਵੀ ਕੌਣ, ਕਦੋਂ ਕੀ ਚੀਜ਼ ਲੌਂਚ ਕਰਦੇ, ਕਿਵੇਂ ਦੀ ਜੀਨਸ ਆ, ਜਾਣ ਕਿਵੇਂ ਦਾ ਡੈਨਿਮ ਆ ਜਾਣ, ਕਿਵੇਂ ਦੇ ਸੂਟਾਂ ਦਾ ਟਰੈਂਡ ਆਜੇ। ਕਿਵੇਂ ਦੇ ਉਹਨਾ ਦੀ ਸਟਿਚਿੰਗ ਦਾ ਟਰੈਂਡ ਆਜੇ, ਕਿਵੇਂ ਦੇ ਬੱਚੇ ਬੱਚਿਆਂ ਦੇ ਕੱਪੜਿਆਂ ਦਾ ਲਾਲੋ, ਨਾ ਕਿੰਨਾ ਕਿੰਨੀ ਵਰਾਇਟੀ ਆ ਅੱਜ-ਕੱਲ ਬਹੁਤ ਹੀ ਜ਼ਿਆਦਾ ਫੈਸ਼ਨ ਅਪਡੇਟ ਹੋਈ ਜਾਂਦਾ।
ਹਾਂਜੀ, ਪਹਿਲਾਂ ਦੇਖੋ ਆਪਾਂ ਕੱਲੇ ਸਲਵਾਰ ਸੂਟ, ਪਹਿਲਾਂ ਲੋਕ ਸਲਵਾਰ ਸੂਟ ਪਾਉਂਦੇ ਸੀ, ਫਿਰ ਉਹ
ਚਲੋ ਫਿਰ ਪਲਾਜ਼ੋ ਪਾਉਣ, ਹਾਂਜੀ। ਹੁਣ ਦੇਖੋ ਜੀ ਹਾਂ, ਹਾਂ ਹੁਣ ਬਸ ਇਹ ਕਹਿੰਦੇ ਨੇ ਇਹ ਚੀਜ਼ ਈ ਰਹਿੰਦਾ
ਹਾਂਜੀ, ਹੁਣ ਮੈਂ ਵੇਖੋ, ਖੁਦ ਮੈਂ, ਖੁਦ ਇੱਕ ਵਾਰ ਵੀ ਸੂਟ ਨੀ ਪਾਇਆ ਮੈਂ, ਖੁਦ ਪੈਂਟ ਹੀ ਪਾਨੀ ਆ ਕਲ ਕੋਈ ਪਾਂਦਾ ਈ ਨੀ ਹੈਗਾ।
ਹਾਂਜੀ, ਪਰ ਥੋੜਾ ਜੀ ਆਪਾਂ ਨੂੰ ਮਤਲਬ ਕਲੈਕਸਨ ਰੱਖਣੀ ਚਾਹੀਦੀ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਨੇ ਆ। ਆਪਾਂ ਕਿਸੇ ਮਤਲਬ ਆਪਾਂ ਆਪਣੇ ਫੈਮਿਲੀ ਫੰਕਸ਼ਨ ਤੇ ਜਾਂਨੇ ਆ ਮਤਲਬ ਥੋੜ੍ਹੀ ਜਿਹੀ ਕਲੈਕਸ਼ਨ ਆਪਾਂ ਨੂੰ ਰੱਖਣੀ ਚਾਹੀਦੀ ਆ।
ਹਾਂਜੀ ਹਾਂਜੀ ਹੁਣ ਦੇਖੋ ਸਲਵਾਰਾਂ ਵੀ ਕਈਆਂ ਨੂੰ ਮਤ ਬਲਾ ਦੀਆਂ ਸਲਵਾਰਾਂ ਪਸੰ ਪਸੰਦ ਨੀ ਸੀਗੀਆਂ ਨਾ ਦੇਖੋ ਅੱਜ ਕੱਲ੍ਹ ਫਰਸ਼ੀ ਸ਼ਲਵਾਰਾ ਆ ਗਿਆ ਹਾਂਜੀ।
ਏਵੇ ਸਟਰੇਟ ਬਣਵਾਓ ਜਾਂ ਮਤਲਬ ਵੀ ਜਮੀ ਉਹਦਾ ਪਤਾ ਵੀ ਨੀ ਲੱਗਦਾ ਜਮਾ
ਸਿੰਪਲ ਹਾਂਜੀ। ਹੁਣ ਤਾਂ ਦੇਖੋ ਸਲਵਾਰਾਂ ਵੀ ਕਿੰਨੇ ਟਾਈਪ ਦੀਆਂ ਹੋ ਗਈਆਂ ਦੇਖੋ ਜਿਹੜੀ ਸਿੱਧੀ ਸਲਵਾਰ ਐ ਦੇਖੋ ਉਹਨੂੰ ਪਾਣਾ ਵੀ ਕਿੰਨਾ ਸੌਖਾ ਤੇ ਆ
ਹਾਂਜੀ ਉਹ ਚ ਹਾਂ ਉਹ ਜਮਾ ਮਤਲਬ ਚ ਇੱਕ ਵੀ ਬਲ ਨੀ ਹੁੰਦੇ ਬਸ ਇੱਕ ਐਵੇਂ ਹੋ ਜਾਂਦਾ ਵੀ‌ ਸਲਵਾਰ ਐ ਨਹੀਂ ਜਮਾ ਵੀ ਉਹ ਚ ਕੋਈ ਐਵੇਂ ਨੀ ਹੁੰਦਾ ਵੀ ਬਲ ਨਹੀਂ ਜਾ ਆਪਾ ਨੂੰ ਹੈਵੀ ਹੈਵੀ ਜਾ ਲੱਗ ਉਹ ਨਾ ਗਰਮੀ ਚ ਪਾਉਣੀ ਔਖੀ ਲੱਗੂ ਜਾ ਕੁੱਛ ਵੀ ਲਾ ਲੋ ਹਾਂ।
ਵੇਸੈ ਚ
ਹਾਂ ਹੁਣ ਤੋ ਦੇਖੋ ਨਾ ਅੱਗੇ ਹੁਣ ਤਾ ਲਾਸ ਟਿਕ ਯੂਜ ਹੋਣ ਲੱਗਈ ਸਲਵਾਰਾਂ ਚ ਵੀ ਬਹੁਤ ਜ਼ਿਆਦਾ ਮਤਲਬ ਵੀ ਅਪਡੇਟ ਹੋਈ ਜਾਂਦਾ ਡੇਲੀ ਟੂ ਡੇਲੀ ਟੇਲਰ ਅਪਡੇਟ ਹੋਈ ਜਾਂਦੇ ਨੇ ਫੈਸ਼ਨ ਅਪਡੇਟ ਹੋਈ ਜਾਂਦਾ ਕੱਪੜਾ ਅਪਡੇਟ ਹੋਈ ਜਾਂਦਾ ਹੁਣ ਲੈਸਿਸ ਕਿੰਨੇ ਤਰ੍ਹਾਂ ਦੀਆਂ ਚੱਲ ਪਈਆਂ ਨਾ ਹੁਣ ਤਾਂ ਥਰੈਡ ਵਰਕ ਕਿੰਨਾ ਆ ਗਿਆ।
ਲੈਸਿਸ ਨੀ ਲਾਂਦੇ ਸੀ ਦੇਖੋ ਹੁਣ ਦੇਖੋ ਲੈਸਿਸ ਕਿੱਦਾਂ ਵੀ ਮਤਲਬ ਅਲੱਗ ਅਲੱਗ ਟਾਈਪ ਦੀਆਂ ਹੁਣ ਦੇਖੋ ਗਲੇ ਦੇਖੋ ਤੁਸੀਂ ਵੀ ਸ਼ੇਪ ਦੇ ਗਲੇ ਗੋਲ ਗਲੇ ਹਾਂਜੀ।
ਹੁਣ ਉਹ ਇੱਕ ਹਾਰਟ ਸੇਪ ਚੱਲੇ ਨੇ ਵਿੱਚ ਡੋਰੀ ਪਾ ਕੇ ਬਣਦਾ।
ਹਾਂਜੀ ਬਹੁਤ ਟਾਇਪ ਮਤਲਬ ਬਹੁਤ ਜ਼ਿਆਦਾ ਚੇਂਜ ਹੋ ਗਿਆ ਗਲੇ ਵੀ ਦੇਖੋ ਕਿੰਨੇ ਜ਼ਿਆਦਾ ਤਰੀਕੇ ਨਾਲ ਤੇ ਇੰਨੇ ਸਿੰਪਲ ਤਰੀਕੇ ਨਾਲ ਆਪਾਂ ਉਹਨਾ ਨੂੰ ਦੱਸ ਸਕਦੇ ਹਾਂ।
ਹਾਂ। ਹੁਣ ਬਹੁਤ ਫ਼ਰਕ ਪਈ ਜਾਂਦਾ ਏ ਡੇਲੀ ਹਾਂ ਗੋਲ ਬਸ ਚਲ ਮਾੜੀ ਮੋਟਾ ਜੇ ਕਿਸੇ ਦਾ ਹੁੰਦਾ ਸੀ ਇਨਸਰਟ ਕਰ ਲੈਂਦਾ ਸੀ ਲੈਸ ਜੇ ਕਿਸੇ ਕੋਲ ਨਹੀਂ ਹੁੰਦਾ ਸੀ ਚਲੋ ਨਹੀਂ ਪਰ ਹੁਣ ਤਾਂ ਦੇਖੋ ਸਟੀਚਿੰਗ ਦੇ ਰੇਟ ਉਦੋਂ ਵੀ ਹਾਈ
ਹਾਂਜੀ ਹੁਣ ਤਾਂ ਦੇਖੋ ਗਲੇ ਤੇ ਵੀ ਆਪਾਂ ਕਿ ਲੈਸਾਂ ਲਵਾਉਣੇ ਆ ਕਿੰਨੇ ਟਾਈਪ ਤਰੀਕਿਆਂ ਨਾਲ ਤੇ ਹੁਣ ਤਾਂ ਜਿਵੇਂ ਬਾਹਾਂ ਨੇ ਆਪਾਂ ਈਜ਼ੀਲੀ ਨਾ ਸੂਟ ਪਾ ਕੇ ਕੰਮ ਕਰ ਸਕਦੇ ਆ ਜਿਵੇਂ ਪਹਿਲਾਂ ਸੀਗਾ ਪਹਿਲਾਂ ਚਲੋ ਨਾ ਬਾਹਾਂ ਆਪਾਂ ਟਾਈਟ ਰਖ ਖਾਉਂਦੇ ਸੀ ਅੱਗੋ ਤਾਂ ਉਹਦੇ ਨਾਲ ਨਾ ਹੁੰਦਾ ਨੀ ਸੀਗਾ। ਹੁਣ ਦੇਖੋ ਅੱਗੇ ਤੋਂ ਕਿੰਨੀਆਂ ਖੁੱਲੀਆਂ ਆਪਾਂ ਇਹਨਾਂ ਨੂੰ ਉੱਪਰ ਵੀ ਚੜ੍ਹਾ ਸਕਦੇ ਆ ਈਜ਼ੀਲੀ ਕੰਮ ਕਰ ਸਕਦੇ ਹਾਂ।
ਪਿਛਲੇ ਪਿਛਲੇ ਸਾਲ ਦੀਆਂ ਇਨੀਆ ਜ਼ਿਆਦਾ ਈਜ਼ੀ ਹੋ ਗਿਆ ਨਾਲੇ ਤਾਂ ਪਾਉਣੇ ਸੌਖੇ ਨਾਲੇ ਫੈਸ਼ਨ ਦਾ ਫੈਸ਼ਨ ਨਾਲੇ ਕੋਈ ਇਹ ਨੀ ਕਹਿੰਦਾ ਹੈਗਾ ਵੀ ਤੁਸੀਂ ਆਹ ਕਿਵੇਂ ਜੇ ਬਣਾ ਰੱਖੇ ਕਿਵੇਂ ਜੇ ਆ ਨਾ ਵੀ ਕੋਈ ਨੁਕਸ ਨੀ ਕੱਢ ਸਕਦਾ ਸੂਟ ਚ।
ਹਾਂਜੀ ਨਾਲੇ ਹੁਣ ਤਾਂ ਇੱਕ ਗੱਲ ਹੋਰ ਵੀ ਹੋਈ ਆ ਜਿਵੇਂ ਕਈ ਲੋਕ ਸੀਗੇ ਚਲੋ ਉਹਨਾਂ ਨੂੰ ਉਹ ਹੁਣ ਜਿਵੇਂ ਗਰਮੀ ਆ ਆਪਾਂ ਪੂਰੀਆਂ ਬਾਹਾਂ ਸਲੀਵ ਲੈਸ ਸੀ ਪਾਉਂਦੇ ਆ ਹੁਣ ਦੇਖੋ ਕਿੰਨਾ ਫਰਕ ਪੈ ਗਿਆ। ਛੋਟੇ ਵੱਡੀਆ ਕੀ ਸੀ। ਹਾਂਜੀ ਉਹ ਚੁੰਨੀ ਨਹੀਂ ਲੈ ਸਕਦੀ ਸੀਂ ਉਹਨਾਂ ਦੀ ਚੁੰਨੀ ਉੱਤਰੀ ਜਾਂਦੀ ਸੀ ਹੁਣ ਦੇਖੋ ਚੁੰਨੀ ਲੈਂਦੇ ਨੇ।
ਛੋਟੇ ਬੱਚੇ ਵੀ ਸੌ ਹਾਂ ਛੋਟੇ ਬੱਚੇ ਵੀ ਨਾ ਸੂਟ ਨਹੀਂ ਪਾਉਂਦੇ। ਮੇਰੇ ਨਾ ਘਰ ਚ ਇੱਕ ਬੱਚਾ ਹੈਗਾ ਮਤਲਬ ਇਹਨਾਂ ਦਾ ਸੂਟ ਸਿਉਂਦੇਉ। ਫਰਾਕਾਂ ਜਿਵੇਂ ਬਣਾ ਦਿੰਦੇ ਆ ਨਾ ਘਰੇ ਤੇ ਉਹਨਾਂ ਕਹੁੰਗੀ ਨਹੀਂ ਮੈਂ ਨੀ ਇਹ ਪਾਉਣੀ ਮੈਂ ਤਾਂ ਟੀ ਸ਼ਰਟ ਪਾਉਣੀ ਏ
ਹੁਨ ਤੋਂ ਛੋਟੇ ਬੱਚੇ ਵੀ ਨਾ ਇੰਨੀ ਜਿੱਦ ਕਰਦੇ ਨ ਤੁਸੀਂ ਦੇਖੋ ਕੁ ਛੋਟੇ ਬੱਚਿਆਂ ਦੇ ਕੱਪੜੇ ਦੀ ਮਹਿੰਗਾਈ ਏਨੀਂ ਜ਼ਿਆਦੇ ਅ ਨਾ ਅੱਜ ਕੱਲ ਵੀ ਇੰਨੇ'ਚ ਨਾ ਵੱਡੇਆਂ ਦੇ ਕੱਪੜੇ ਆਰਾਮ ਨਾਲ ਆ ਜਾਂਦੇ ਨੇ ਤੁਸੀਂ ਲੈਣ ਵਗ ਜੋ ਇੱਕ ਮਤਲਬ ਜੀਨ ਜੇ ਲੈਣ ਲੱਗ ਨਾ ਅੱਠ ਨੌ ਸੌ ਤੋਂ ਘੱਟ ਨੀ ਦਿੰਦੇ ਨਾਲੇ ਛੋਟੀ ਜੀ ਹੁੰਦੀ ਆ।
ਹਾਂਜੀ, ਹਾਂਜੀ ਹੁਨ ਦੇਖੋ ਮੈਂ ਤੁਆਨੂੰ ਦੱਸਦੀ ਆ ਹੁਨ ਜਿਵੇਂ ਕਾਰਗੋ ਦਾ ਟਰੈਂਡ ਆਇਆ ਸੀ ਦੇਖੋ ਸ਼ੁਰੂ ਸ਼ੁਰੂ ਚ ਪੈਂਟ ਦਾ ਦੇਖੋ ਪੈਂਟ ਦੇਖ ਸ਼ੁਰੂ 'ਚ ਅਠਾਰਾਂ ਸੌ ਦੀ ਮਿਲੀ ਸੀ ਮੈਨੂੰ, ਹੁਨ ਤਾਂ ਚਲੋ ਓਦਾ ਘੱਟ ਗਿ ਗਯਾ ਹੁਨ ਦੇਖੋ ਕਿੰਨੀਆਂ ਮਤਲਬ ਕਿੰਨੇ ਟਾਈਪ ਦੀਆਂ ਪੈਂਟਾਂ ਚੱਲ ਗਈ ਬੈਲ ਲੀ, ਬੋਟਮ ਬੈਲ ਬੋਟਮ ਚੱਲ ਗੀ ਦੇਖੋ ਕਾਰਗੋ ਸਿੰਪਲ ਪੈਲਾਂ ਆਪਾਂ ਨਾ ਪੂਰੀ ਮਤਲਬ ਪੂਰੀ ਟਾਈਟ
ਟਾਈਟ ਟਾਈਟ ਜੀਨ ਪਾਉਂਦੇ ਸੀ ਹਾਂ ਓਦੇ ਨਾਲ ਹਾਂ ਥੋੜੇ ਜੇ ਨਾ ਈਜੀ਼ ਆਣਾ ਤਾਂ ਫੈਸ਼ਨ ਹੋ ਗਯਾ ਨਾਲੇ ਲੋਕਾਂ ਨੂੰ ਈਜ਼ੀ ਹੋ ਗਯਾ ਪਾਉਣਾ ਕਿਉਂਕਿ ਵਿੱਚ ਦੀ ਹਵਾ ਕਰੋਸ ਚਲੋ ਹਲਕੀ ਫੁਲਕੀਆਂ ਹਾਂਜੀ
ਜੀ। ਹੁਨ ਤਾਂ ਦੇਖੋ ਕਿੰਨੇ ਟੋਪ ਵੀ ਦੇਖੋ ਕਿੰਨੇ ਤਰ੍ਹਾਂ ਦੇ ਆ ਗੇ ਆਪਾਂ ਦੇਖਦੇ ਈ ਆਂ। ਪੈਲਾਂ ਤਾਂ ਨਈ ਆਪਾਂ ਨਾ ਪੈਂਟਾਂ ਨਾਲ ਜਿਵੇਂ ਸੀਗਾ ਕੁੜਤੀਆਂ ਪਾਉਂਦੇ ਸੀ ਪਰ ਅੱਜ ਕੱਲ ਤਾਂ ਦੇਖੋ ਕਰੋਪ ਟੋਪ ਵਗੈਰਾ, ਓ ਸ਼ਰਟਸ ਆ ਗਿਆਂ ਜਿਵੇਂ ਬੋਈਜ਼
ਹਾਂਜੀ ਇੱਕ ਫਰੋਕ ਟਾਈਪ ਟੋਪ ਚਲੇ ਹੋਏ ਨੇਗੇ ਓ ਵੀ ਈਜ਼ੀ ਰੈਂਦੇ ਨੈਗੇ ਜਿਵੇਂ ਥੋੜ੍ਹੇ ਹੈਵੀ ਵਿਅਰ ਕੋਈ ਹੈਗਾ ਨਾ ਓ ਨਈ ਪਾ ਸਕਦਾ ਓਨਾਂ ਲਈ ਓ ਬੋਤ ਵਦੀਆ ਓਪਸ਼ਨ ਹੈਗੀ।
ਹਾਂਜੀ। ਬੋਹਤ ਜਾਦਾ ਮਤਲਬ ਬੋਹਤ ਜਾਦਾ ਫੈਸ਼ਨ ਚੇਂਜ ਹੋ ਗਯਾ। ਹੁਨ ਦੇਖੋ ਆਪਾਂ ਮੇਕਅਪ ਵੀ ਕਰਾਉਣ ਜਾਂਦੇ ਆ ਮੈਂ ਖੁਦ ਦੱਸਦੀ ਆ ਕਿ ਵੈਡਿੰਗ ਸੀਗੀ ਦੀਦੀ ਤੇ ਓਨਾਂ ਨੇ ਕਰਵਾਇਆ ਸੀ ਦੇਖੋ ਬੋਹਤ ਜਾਦਾ ਮੈਂਗਾ ਹੋ ਰੇਆ ਮੈਂ ਕੈਨੀ ਆ ਮੇ ਕਪ ਕਿਉਂਕਿ ਲੋਕ ਹੁਣ ਅਹ ਪੈਲਾਂ ਤਾਂ ਹੁੰਦਾ ਸੀ ਜਿਸ ਦਿਨ ਮਤਲਬ ਕੁੜੀ ਦਾ ਵਿਆਹ ਹੁੰਦਾ ਸੀ ਜਾਂ ਉਸ ਦਿਨ ਈ ਮੇਕਅਪ ਕਰਾਉਂਦੇ ਸੀ ਪਰ ਅੱਜ-ਕੱਲ ਤਾਂ ਦੇਖੋ ਜਿਸ ਦਿਨ ਮੰਗਣੇ ਤੇ ਜਾ ਰੇ ਆਂ ਜਿਵੇਂ ਮੰਗਣੇ ਤੇ ਜਾ ਰੇ ਆਂ ਓਦੋਂ ਦੋ ਮਹੀਨੇ ਪੈਲਾਂ ਤਾਂ ਫੇਸ਼ੀਅਲ ਵਗੈਰਾ ਬੰਦਾ ਕਰਾਉਦਾ ਹੀ ਆ ਤੇ ਜਿਸ ਦਿਨ ਮਤਲਬ ਘਰੇ ਮੇਲ ਹੁੰਦਾ ਉਸ ਦਿਨ ਜਿਸ ਦਿਨ ਹਲਦੀ ਲਗਾਉਦੇ ਉਸ ਦਿਨ ਤੇ ਇੱਕ ਦਿਨ ਵਿਆਹ ਦੇ ਦਿਨ ਮਤਲਬ ਹੁਨ ਤਾਂ ਤਿੰਨ ਚਾਰ ਵਾਰੀ ਬੰਦਾ ਤਿਆਰ ਹੋ ਜਾਂਦਾ ਵਿਆਹ ਤੋਂ ਪੈਲਾਂ।
ਹਾਂ ਹਾਂ, ਹੁਨ ਤਾਂ ਨਾ ਮਤਲਬ ਬੀ ਬਰਾਈਡਲ ਮੇਕਅੱਪ ਟਵਨ ਟੀ ਥਾਊਜੇਂਡ ਦਾ ਪੈਕੇਜ, ਟ੍ਵੇੰਟੀ ਫ਼ਾਇਵ, ਥਰਟੀ, ਫੋਟੀ ਹਨਾ ਬੀ ਜਿਨਾਂ ਅਪਨੀ ਚੁਆਇਸ ਹੈਗੀ ਜਿਵੇਂ ਹੁਣ ਬੋਤ ਜਾਦਾ ਹਾਈ ਹੋ ਗਯਾ। ਹੁਣ ਤਾਂ ਸਿੰਪਲ ਸਮੂਥ ਸਪਾ ਹਾਂਜੀ
ਪੈਲਾਂ ਦੇਖੋ ਕੁੜੀਆਂ ਦਸ-ਪੰਦਰਾਂ ਹਜ਼ਾਰ 'ਚ ਤੈਯਾਰ ਹੋ ਜਾਂਦੀਆਂ ਸੀ ਪਰ ਅੱਜ ਦੇ ਖੋ ਸਿਰਫ ਤੈਯਾਰ ਹੋਣ ਤੇ ਓ ਡੇਢ ਦੋ ਲੱਖ ਰੁਪਇਆ ਲੱਗ ਜਾਂਦਾ ਕਿ ਕਿਉਂਕਿ ਬੰਦਾ ਵਦੀਆ ਤੈਯਾਰ ਹੁੰਦਾ ਫੇਰ। ਇੰਨੇ ਕ ਚ' ਆਪਾਂ ਨੇ ਬੋਹਤ ਵਦੀਆ ਮੇਕਅਪ ਕਰਵਾਉਣਾ ਤਾਂ ਓਦਾ ਡੇਢ ਦੋ ਲੱਖ ਰਪਇਆ ਲੱਗਦਾ।
ਹਾਂ ਏ ਤਾਂ ਹੈ।
ਪੈਲਾਂ ਤਾਂ ਡੇਢ ਦੋ ਲੱਖ 'ਚ ਤਾਂ ਵਿਆਹ ਹੋ ਜਾਂਦਾ ਸੀਗਾ। ਵਿਆਹ ਹੋ ਜਾਂਦਾ ਸੀਗਾ ਡੇਢ ਦੋ ਲੱਖ 'ਚ ਹਾਂਜੀ। ਹਾਂਜੀ ਦੇਖੋ ਪੈਲਾਂ ਕਿੱਥੇ ਡੇਢ ਦੋ ਲੱਖ 'ਚ ਸਾਰਾ ਵਿਆਹ ਹੋ ਜਾਣਾ ਹਾਂਜੀ। ਤੇ ਹੁਣ ਤਾਂ ਲੱਖ-ਲੱਖ ਤੇ ਦਾ ਕੱਪੜੇ ਆਉਂਦੇ ਨੇ ਆਪਾਂ ਨੇ ਦੇਖੇਆ
ਹੁਨ ਦੇਖੋ ਹਨਾ ਹਾਂ ਪੰਜ-ਪੰਜ ਹਜ਼ਾਰ ਤੋਂ ਘੱਟ ਆਪਾਂ ਸੂਟ ਨਹੀ ਲੈਂਦੇ ਕੋਈ ਮੰਨ ਲੋ ਵੀ ਜਿਵੇਂ ਮੰਨ ਲੋ ਅਪਨਾ ਘਰ ਦਾ ਕੋਈ ਫੰਕਸ਼ਨ ਹੈਗਾ
ਹੋਰ ਵੀ ਹੈ ਹੁਣ ਜਿਵੇਂ ਲੋਕ ਇੰਨੇ ਜਣੇ ਲੈ ਕੇ ਜਾਂਦੇ ਤਾਂ ਪਹਿਲਾਂ ਵਿਆਹ ਤੇ ਜਾਂਦੇ ਨੇ ਉਹ ਉਦੋਂ ਖਰਚਾ ਹੁੰਦਾ ਤੇ ਫਿਰ ਆ ਕੇ ਪਾਰਟੀ ਕਰਦੇ ਨੇ ਉਹ ਤੇ ਅਲੱਗ ਕੱਪੜੇ ਜਿ ਹੁਣ ਤਾਂ ਕੱਪੜੇ ਬਹੁਤ ਚਾਹੀਦੇ ਹੁੰਦੇ ਨੂੰ ਘੱਟੋ ਘੱਟ ਜੇ ਕੋਲ ਨੌ ਦਸ ਕੱਪੜੇ ਹੋਣਗੇ ਤਾਂ ਆਪਾਂ ਵਿਆਹ ਦੇਖ ਸਕਦੇ ਹਾਂ ਹਾਂਜੀ, ਨਹੀਂ ਸਿਰਫ ਵਿਆਹ ਦਾ ਕੱਪੜੇ ਲੇਕੇ ਸਰ ਜਾਂਦਾ ਸੀ।
ਹਾਂ ਪਹਿਲਾਂ ਤਾਂ ਪਤਾ ਨਾ ਆਪ ਇੱਕ ਸੂਟ ਨਾਲ ਤਿੰਨ ਚਾਰ -ਚਾਰ ਵਿਆਹ ਦੇਖ ਲੈਂਦੇ, ਹੁਣ ਆਪਾਂ ਕਹਿੰਦੇ ਰਿਪੀਟ ਨੀ ਕਰਨਾ।
ਹਲਦੀ ਤੇ ਅੱਡ, ਜਿੱਦਣ ਮੰਗਣਾ ਹੁੰਦਾ ਉਸ ਦਿਨ ਅੱਡ, ਅੱਜ ਰਾਤ ਨੂੰ ਜਾਗੋ ਤੇ ਅਲੱਗ। ਮਹਿੰਦੀ ਤੇ ਅਲੱਗ, ਬੈਂਗਲ ਸੇਰੇਮਨੀ ਹੁੰਦੀ ਉਸ ਤੇ ਅਲੱਗ। ਹਾਂਜੀ, ਤੇ ਫਿਰ ਵਿਆਹ ਚ ਫਿਰ ਪਾਰਟੀ ਤੇ ਵੀ ਅਲੱਗ ਹੁੰਦਾ। ਤੇ ਜਦੋਂ ਵਿਆਹ ਕੇ ਆਉਂਦੇ ਆ ਜਦੋਂ ਵਿਆਹ ਕੇ ਲਿਆਉਦੇ ਆ ਤੇ ਉਦੋਂ ਰਾਤ ਨੂੰ ਡੀ ਜੇ ਲਗਦੇ ਆ, ਉਹ ਅਲੱਗ, ਮਤਲਬ ਹੁਣ ਤਾਂ ਨੌ ਦਸ ਕੱਪੜੇ ਵੀ ਨੇ ਵਿਆਹ ਦੇਖ ਪਹਿਲਾਂ ਇੱਕ ਕੱਪੜੇ ਨਾਲ ਆਪਾਂ ਸਾਰਾ ਵਿਆਹ ਦੇਖ ਲੈਂਦੇ ਸੀ‌।
ਯਕੀਨ ਕਰਵਾਉਣਾ ਪੈਂਦਾ ਇਹ ਮਹਿੰਗੇ ਹੁੰਦੇ ਨੇ। ਕਿਉਂਕਿ, ਆਪਾਂ ਜਿਹਨੂੰ ਘਰੇ ਵਾਸ਼ ਕਰਾਂਗੇ ਤਾਂ ਖ਼ਰਾਬ ਹੋ ਜਾਣਗੇ ਹਾਂ।
ਹਾਂਜੀ ਹੁਣ ਦੇਖੋ ਮੈਣਗੇ ਦੇਖੋ ਅਗਲਾ ਇੱਕ ਵਾਰ ਪਾ ਲੈਂਦਾ ਹੁਣ ਉਹ ਬਾਰ ਵਾਰ ਤਾਂ ਕਹਿੰਦੇ ਨੇ ਕਿਉਂ। ਹਰੇਕ ਵਿਆਹ ਚ ਆਪਾਂ ਅਲੱਗ-ਅਲੱਗ ਪਾਉਂਦੇ ਹਾਂ, ਇੱਕੋ ਚੀਜ਼ ਨੂੰ ਹਾਰ ਵਾਰ ਵੀ ਨ ਪਾਉਂਦੇ। ਤਾਂ ਦੇਖੋ ਹਰੇਕ ਵਿਆਹ ਅਲੱਗ- ਅਲੱਗ ਨਾਲੇ ਕੱਪੜੇ ਸਮਾਉਂਦੇ ਉਹਨਾਂ ਨੂੰ ਤਾਂ ਬਹੁਤ ਜਿਆਦਾ ਖਰਚਾ ਵੱਧ ਗਿਆ।
ਹਾਂਜੀ, ਸਾ ਹੋਇਆ ਸਰਫਨਾ ਪਹਿਲਾਂ ਤਾਂ ਦੇਖੋ ਆਪਾਂ ਗੱਲਾਂ ਬਾਰ ਲਏ ਮਤਲਬ ਬਾਹਰਲੇ ਦੇਸ਼ ਜਿਵੇਂ ਕਨੇਡਾ ਅਮੈਰੀਕਾ 'ਚ ਹੁੰਦੇ ਸੀ ਆਸਟ੍ਰੇਲੀਆ 'ਚ ਵੀ ਐਵੇਂ ਨਾ ਉੱਥੇ ਐਵੇਂ ਜੀਨ ਵਗੈਰਾ ਹੁੰਦੀ, ਹੁਣ ਦੇਖੋ ਆਪਣੇ ਕਿੰਨੀ ਕਿੰਨਾ ਮਤਲਬ ਫ਼ਰਕ ਪੈ ਗਿਆ, ਪਹਿਲਾਂ ਕੋਈ -ਕੋਈ ਪਾਉਂਦਾ ਹੁੰਦਾ ਸੀ।
ਘਰ ਦੇ ਵੀ ਕੱਪੜੇ ਦੇਖੋ ਜੇ ਤੀਹ ਚਾਲੀ ਮਤਲਬ ਕਿਸੇ ਕੋਲ ਵੀਹ ਪੱਚੀ ਕੱਪੜੇ ਵੀ ਨੇ, ਤਾਂ ਉਹ ਵੀ ਘੱਟ ਲੱਗਦੇ ਨੇ। ਜਿਹੜੇ ਆਪਾਂ ਪਾਉਂਦੇ ਹਾਂ, ਹੁਣ ਤਾਂ ਦੇਖੋ ਘਰੇ ਆ ਅਲੱਗ। ਹੁਣ ਦੇਖੋ ਘਰੇ ਆਪਾਂ ਅਲੱਗ ਕੱਪੜੇ ਯੂਜ ਕਰਦੇ ਹ ਫੇਰ
ਹਾਂ।
ਬਾਹਰ ਕਿਤੇ ਜਾਣਾ ਮਾਰਕੀਟ ਵਗੈਰਾ ਉਹ ਉਸ ਚ ਅਲੱਗ।
ਹਾਂਜੀ।
ਤਿਆਰ ਹੋ ਜਾ ਅਨਨੀਆ ਕੋਲ ਜਾਣਾ। ਥੇ ਅਲੱਗ, ਫੇਰ ਵਿਆਹ ਚ ਅਲਗ, ਰਿਸ਼ਤੇਦਾਰਾਂ ਚ ਅਲੱਗ, ਰਾਤ ਰਾ ਤਰਾਂ ਦੇ ਕੱਪੜੇ ਰੱਖਦੇ ਆ। ਹਾਂਜੀ, ਬਹੁਤ ਜ਼ਿਆਦਾ ਕਲੈਕਸ਼ਨ ਹੋਣ ਲੱਗ ਗਈ, ਪਹਿਲਾਂ ਬ ਦਾ ਇੱਕ ਈ ਸੂਟ ਰੱਖਦਾ ਸੀ ਬਾਹਰਲਾ, ਉਸ ਚ ਸਾਰਾ ਘੱਟ ਦਿੰਦਾ ਸੀ, ਬਟ ਹੁਣ ਤਾਂ ਅਲੱਗ- ਅਲੱਗ ਤਰ੍ਹਾਂ ਨਾਲ ਰੱਖਦੇ ਆਪਾਂ।
ਹਾਂਜੀ, ਹੁਣ ਦੇਖੋ ਤੁਸੀਂ ਗਰਮੀਆਂ ਦਾ ਸੂਟ ਨੇ ਆਪਾਂ ਇੱਕ ਵਾਰ ਸਮੈਲ ਆ, ਮਤਲਬ ਮਹਿੰਗਾ ਸਮੈਲ। ਦਸ ਮੈ ਮੈਨੂੰ ਹਨਾ, ਆਪਾਂ ਇੱਕ ਵਾਰ ਪਾਵਾਂਗੇ ਮਤਲਬ ਬਾਹਰ ਨਾ ਕਿਤੇ ਵੀ, ਦੂਜੀ ਵਾਰ ਚ ਨਾ ਉਹਨੂੰ ਮਤਲਬ ਉਹਦਾ ਕਲਰ ਵੇ ਜੇ ਪੁਰਾਣਾ ਜਿ ਲੱਗਣ ਲੱਗ ਜਾਂਦੇ, ਆਪਾਂ ਨੂੰ ਵੀ ਆਪਾਂ ਇਹਨੂੰ ਦੁਬਾਰਾ ਪਾ ਨਹੀ ਸਕਦੇ ਵੀ ਕਿਤੇ ਜਾ ਕੇ ਕੀ ਜਾਣ ਵੇਲੇ।
ਹਾਂਜੀ।
ਹੁਣ ਤਿੰਨ ਚਾਰ ਸੌ ਤੋਂ ਘੱਟ ਸੂਟ ਨਹੀ ਆਉਂਦਾ, ਘਰੇ ਪਾਉਣ ਲਈ ਵੀ। ਚਾਰ ਪੰਜ ਸੋ ਦਾ ਵਧੀਆ ਸੂਟ ਘਰੇ ਪਾਉਣ ਆਲਾ ਆਉਂਦਾ, ਜਿਹੜਾ ਮਤਲਬ ਇੱਕ ਸਾਲ ਚੱਲ ਜਾਂਦਾ, ਜਿਹੜਾ ਦੋ-ਤਿੰਨ ਸੌ ਵਾਲਾ ਸੂਟ ਹੁੰਦਾ ਉਹ ਤਾਂ ਇੱਕ ਸਾਲ ਚਲਦਾ ਵੀ ਨਹੀਂ, ਮੈਂ ਹਟਦੇ ਵੀ ਨਹੀਂ ਹੈਗੀ। ਤੇ ਉੱਪਰ ਉਹ ਪਹਿਲੀ ਪਾਰਟੀ ਆਪਾਂ ਜਿਨਾਂ ਨੇ ਟਾਈਮ ਚ ਆਉਣ ਤੇ ਲੱਗਦਾ, ਦੋ ਮਹੀਨੇ ਵੀ ਨਾ ਚੱਲੇ ਇਹਨੂੰ ਪਤਾ।
ਹਾਂਜੀ, ਹੁਣ ਤਾਂ ਬਹੁਤ ਜ਼ਿਆਦਾ ਮੈਂ ਕਹਿ ਰਹੀ ਹਾਂ, ਬਹੁਤ ਜ਼ਿਆਦਾ ਫੈਸ਼ਨ ਚੇਂਜ ਹੋ ਗਿਆ। ਹੁਣ ਤਾਂ ਦੇਖੋ ਆਪਾਂ ਆਮ ਵੀ ਕਿਤੇ ਜਾ ਰਹੇ ਆ ਦੇਖੋ ਗਰਲਸ ਦੇਖੋ ਕਿੰਨਾ ਜਿਵੇਂ ਰਿਸ਼ਤੇਦਾਰੀ ਵਗੈਰਾ ਜਾਂ ਕਿਤੇ ਵੀ ਜਾਣਾ ਆਪਾਂ ਫੇਰ ਵੀ ਦੇਖੋ ਕਿੰਨਾ ਕੁਝ ਕਰਾ ਕੇ ਜਾਂਨੇ ਆ ਆਪਾਂ ਨੇ ਦੇਖਿਆ ਈ ਆ ਨਹੀ ਪਹਿਲਾਂ ਸਿੰਪਲ ਜਾਂਦੇ ਸੀ।
ਨੇੇਲਜ ਐਕਸਟੈਂਸ਼ਨ ਜ਼ਿਆਦਾ ਚੱਲ ਪਿਆ, ਆਈਲੈਸਿਸ ਹਨਾ ਵੀ ਕਿੰਨਾ ਹੋ ਗਿਆ ਵੀ ਇਹਨਾ ਬਿਨਾਂ ਆਪਾਂ ਨੂੰ ਸਰ ਵੀ ਸਕਦਾ ਆਪਾਂ ਨੂੰ ਜਦੋਂ ਆਪਾਂ ਨੂੰ ਪਰਮਾਤਮਾ ਨੇ ਨੈਚੁਰਲ ਚੀਜ਼ਾਂ ਦਿੱਤੀਆਂ ਨੇ ਨਾ, ਤੁਸੀਂ ਇਹਨਾਂ ਨੂੰ ਗਰੋ ਕਰ ਲਓ ਆਪਦਾ ਧਿਆਨ ਕਰੋ ਨਾ ਮਤਲਬ
ਹਾਂਜੀ, ਹੁਣ ਤਾਂ ਦੇ ਖੋ ਜਿਵੇਂ ਬਾਲਜ਼ ਆਪਾਂ ਸਟਰੇਟ ਕਰਵਾਉਂਨੇ ਆ ਉਹਨਾਂ ਦੀ ਕਟਿੰਗ ਕਰਵਾਉਂਨੇ ਆ ਦੇ
ਹਾਂਜੀ, ਹੁਣ ਪੰਜ ਛੇ-ਛੇ ਹਜ਼ਾਰ ਰੁਪਇਆ ਲੈ ਲੈਂਦੇ ਨੇ ਰਬੋਂਡਿੰਗ ਸਮੂਥਨਿੰਗ ਦਾ, ਕੈਰਾਟੀਨ ਦਾ, ਤੇ ਉਹ ਨਾਲੇ ਆਪਣੇ ਬਾਲ ਮਤਲਬ ਸਾਲ ਕੁ ਇੱਕ ਇੱਕ ਸਾਲ ਜਿੰਨਾ ਟੈਮ ਆਪਾਂ ਨੂੰ ਦਿੰਦੇ ਉਹਨਾਂ ਦੇ ਪ੍ਰੋਡਕਟ ਯੂਜ ਕਰਦੇ ਆ ਉਹਨਾਂ ਟੈਮ ਠੀਕ ਏ ਉਹਦੇ ਵਿੱਚ ਪ੍ਰੋਡਕਟ ਕਈ ਵਾਰ ਮਹਿੰਗੇ ਹੁੰਦੇ ਨੇ ਪਤਾ ਨਹੀਂ ਦੁਬਾਰਾ ਨਹੀਂ ਲਏ ਜਾਂਦੇ ਅਤੇ ਉੱਥੇ ਹੀ ਆਪਣੇ ਬਾਲ ਦੁਬਾਰਾ ਫਿਰ ਖ਼ਰਾਬ ਹੋ ਜਾਂਦੇ ਨੇ।
ਤੇ ਜਿਹੜੇ ਆਪਾਂ ਉਹ ਬਾਲ ਕਰਾਉਂਦੇ ਆ ਉਹਦੇ ਨਾਲ ਆਪਣੇ ਬਾਲ ਝਦੇ ਝੜਦੇ ਵੀ ਆ।
ਹਾਂ ਮੈਨੂੰ ਤਾਂ ਇਹ ਲੱਗਦਾ ਵੀ ਉਦੋਂ ਵਧੀਆ ਜੇ ਸਾਨੂੰ ਕਿਸੇ ਨੇ ਮਤਲਬ ਸਪਾ ਇੱਕ ਵਧੀਆ ਥੈਰੇਪੀ ਹੈ ਵਾਲਾਂ ਲਈ। ਵੀ ਜਿਹੜੀ ਕਿਸੇ ਘਰ ਦਾ ਫੰਕਸ਼ਨ ਹੈ ਪੰਜ ਚਾਰ ਦਿਨ ਆਪਣੇ ਵਧੀਆ ਲੰਘ ਜਾਂਦੇ ਨੇ ਸਪਾ ਕਰਵਾ ਕੇ ਜੇ ਆਪਾਂ ਬਾਲਾ ਦੇ ਮਤਲਬ ਵੀ
ਹਾਂਜੀ
ਮਤਲਬ ਵੀ ਸਿੱਧੇ ਰੱਖੀਏ, ਧਿਆਨ ਰੱਖੀਏ ਵਾਲਾਂ ਦਾ ਤੇ ਵੀ ਸਪਾ ਕਰਵਾ ਲਏ ਆਪਣੇ ਫੰਕਸ਼ਨ ਵਧੀਆ ਲੰਘ ਜਾਂਦੇ ਇੱਕ ਘਰ ਦਾ ਵਿਆਹ ਸ਼ਾਦੀ ਕੁਛ ਵੀ, ਤੇ ਵੀ ਬਹੁਤ ਈਜ਼ੀ ਰਹਿੰਦਾ।
ਹਾਂਜੀ ਇਹ ਤਾਂ ਹੈ, ਕਿਉਂਕਿ ਜਦੋਂ ਆਪਾਂ ਕਰਾਉਂਨੇ ਆ ਉਹ ਮਤਲਬ ਕਈ ਵਾਰ ਨਾ ਉਹਦੇ ਨਾਲ ਜਿਵੇਂ ਉਹ ਕਰ ਲਾਉਨੇ ਆ ਜਦੋਂ ਆਪਾਂ ਕਰਵਾਉਨੇ ਆ ਰੀਬੋਨਡਿੰਗ ਵਗੈਰਾ ਤਾਂ ਉਹਦੇ ਨਾਲ ਆਪਣਾ ਸਕਿੰਨ ਵੀ ਜਲ ਜਾਂਦੀ ਆ।
ਹਾਂਜੀ, ਹੁਣ ਬਹੁਤ ਥਾਵੇ ਸੁਣਦੇ ਆਂ ਵੈਕਸ ਨਾਲ ਕਿੰਨੀਆਂ ਮਤਲਬ ਮਤਲਬ ਵੀ ਬਾਂਹਾ ਤੇ ਉਹੋ ਹੋ ਜਾਂਦਾ, ਸੱਟਾਂ ਜੀਆਂ ਇੰਜਰੀ ਹੋ ਜਾਂਦੀ ਛੋਟੀ-ਛੋਟੀ।
ਹਾਂਜੀ ਇਹ ਤਾਂ ਹੈ ਕਈ ਕਈਆਂ ਦੀ ਸਕਿਨ, ਹਾਂਜੀ ਕਈਆਂ ਦੀ ਤਾਂ ਸਕਿੰਨ ਇੰਨੀ ਸਮੂਥ ਹੁੰਦੀ ਆ ਕਿ ਉਹਨਾਂ ਦੀ ਸਕਿੰਨ ਤੇ ਵੀ ਬਹੁਤ ਜ਼ਿਆਦਾ ਇਫੈਕਟ ਪੈ ਜਾਂਦਾ।
ਹਾਂਜੀ, ਇਹ ਤੁਹਾਨੂੰ ਫੈਸ਼ਨ ਨਾ ਡੇਲੀ ਟੂ ਡੇਲੀ ਅਪਡੇਟ ਹੋ ਜਾਂਦਾ। ਆਪਾਂ ਉਹਨਾਂ ਦੀ ਰੀਸ ਕਰੀ ਜਾਂਨੇ ਆ ਆਪਾਂ ਆਪਣਾ ਖਰਚ ਵਧਾਈ ਜਾ ਰਹੇ ਆ ਇਹ 'ਚ ਕੁਛ ਨੀ ਹੈਗਾ। ਜੇ ਆਪਾਂ ਦੇਖੀਏ ਜਿਨੇ ਆਪਾਂ ਸਿੰਪਲ ਰਹਾਂਗੇ ਵਧੀਆ ਰਹਾਂਗੇ ਹਾਂ।
ਹਾਂਜੀ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਆਪਾਂ ਨੂੰ ਮਤਲਬ ਫੈਸ਼ਨ ਕਰਨਾ ਚਾਹੀਦਾ ਬਟ ਇੰਨਾ ਵੀ ਨਹੀ ਕੀ ਮਤਲਬ ਆਪਣੇ ਬਜਟ 'ਚ ਰਹਿ ਕੇ। ਹਾਂਜੀ ਚਲੋ ਠੀਕ ਹੈ ਜੀ ਸਸ਼ੀ ਕਾਲ ਜੀ ਕੱਲ ਗੱਲ ਕਰਦੇ ਆ।
ਹਾਂਜੀ ਸਸ਼ੀ ਕਾਲ।